ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਕੀ ਗੱਲ ਆਵਾਜ਼ ਨੀ ਆ ਰਹੀ ਮੇਰੀ
ਹੋਰ ਹਾਂਜੀ ਆ ਰਹੀ ਹੈ।
ਹੁਣ ਆ ਰਹੀ ਏ
ਆ ਰਹੀ ਹੈ ਕੀ ਹਾਲ ਹੈ ਹਾਂਜੀ ਆ ਰਹੀ ਹੈ
ਹਾਂ ਵਧੀਆ- ਵਧੀਆ ਹਾਂ ਬੋਤ ਵਧੀਆ ਜੀ ਤੁਸੀਂ ਸੁਣਾਓ ਠੀਕੋ
ਬਸ ਵਧੀਆ
ਬਸ ਫੋਨ ਕੀਤਾ ਸੀ ਗੁੜੀਆ ਦਾ ਵਿਆਹ ਸੀਗਾ ਕੁੜੀ ਦਾ ਛੋਟੀ ਦਾ ਛੋਟੀ ਕੁੜੀ ਦਾ ਵਿਆਹ ਸੀਗਾ ਹਾਂ ਦਸੰਬਰ ਚ ਕਰਨਾ
ਅੱਛਾ ਜੀ ਹੋਰ ਕੀ ਤਿਆਰੀਆਂ ਤੁਹਾਡੀ ਖਚ ਕਰਨਾ
ਬਸ ਹਾਂ ਬਸ ਤਿਆਰੀਆਂ ਵੀ ਪੁੱਛ, ਪੁਛ, ਪੁੱਛ, ਪੁੱਛ ਕੇ ਕਰਦੀ ਪਈ ਹਾ
ਹਾਂ ਬੜ ਬਥੇਰੇ ਕੰਮ ਹੋ ਜਾਂਦੇ ਨੇ ਤੇ ਐਨੀ ਸਾਰੀ ਚੀਜ਼ਾਂ ਕੱਪੜੇ ਉਸ ਤੋਂ ਬਾਦ ਤੁਸੀਂ ਸ਼ੋਪਿੰਗ ਵੀ ਕਰੋਗੇ ਆਪਣੀ ਹਨਾ
ਹਾਂ ਬਸ ਅੱਜ ਕੱਲ ਤਾਂ ਨਾ ਪਤਾ ਕੀ ਕੁੜੀ ਕਹਿੰਦੀ ਵੀ ਲਹਿੰਗਾ ਮੈਂ ਆਪਣਾ ਈ ਲੈਣਾ ਮੈਂ ਕਿਹਾ ਆਪਣਾ ਬਾਰ- ਬਾਰ ਤਾਂ ਪਾਇਆ ਨੀ ਜਾਂਦਾ।
ਹਾਂ, ਸਹੀ ਗੱਲ ਹੈ ਵੈਸੇ ਨਾ, ਅੱਜ- ਕੱਲ ਵਿਆਹ ਤੇ ਰੈੰਟ ਤੇ ਲੈ ਲੋੋ। ਉਹ ਜ਼ਿਆਦਾ ਅੱਛਾ ਏ, ਮੈਂ ਖੁਦ ਆਪਣੇ ਵਿਆਹ ਤੇ ਨਾ ਰੈੰਟ ਤੇ ਹੀ ਲਿਤਾ ਸੀ, ਤੇ ਬੋਤ ਵਧੀਆ ਰਿਹਾ। ਔਰ ਜ਼ਿਆਦਾ ਪੋਰਟੇਬਲ ਚੀਜ਼ਾਂ ਅੱਛੀ ਰਹਿੰਦੀਆਂ ਨੇ, ਬਾਰ- ਬਾਰ ਉਹਨੂੰ ਰਿਪੀਟ ਤੇ ਕਰਨ ਨੀ ਹੁੰਦਾ, ਵੈਸੇ ਵੀ ਸਾਡਾ ਤੇ ਲੇਡੀਜ਼ ਦਾ ਤੇ ਇਹੀ ਹੁੰਦਾ ਜਿੰਨੇ ਵੀ ਸੂਟ ਲੈ ਲਓ, ਘੱਟ ਹੈਗੇ ਨੇ। ਕਦੇ ਕੋਈ ਵਿਆਹ ਹੋਵੇ ਤੇ, ਇਕ ਸੂਟ ਤੇ ਨਵਾਂ ਹੀ ਚਾਈਦਾ ਹੁੰਦਾ ਸਾਨੂੰ।
ਅਹ, ਵੈਸੇ ਅਲਮਾਰੀਆਂ ਭਰੀਆਂ ਪਈਆਂ ਨੇ, ਬੈਡ ਭਰੇ ਪਏ ਨੇ, ਕਿ
ਹਾਂ ਲੇਕਿਨ, ਹਾਂ ਕੁਛ ਨਹੀਂ ਲੱਭਦਾ ਔਰ ਸੂਟ ਤਾਂ ਬਸ, ਸ਼ੋਪਿੰਗ ਤਾਂ ਸਾਨੂੰ ਜਿੰਨੀ ਕਰਾਾਲੋ, ਔਰ ਵਿਆਹ ਦੀ ਸ਼ੋਪਿੰਗ ਦੀ ਤੇ, ਗੱਲ ਹੀ ਅਲੱਗ ਹੁੰਦੀ ਹੈ।
ਹੋਰ ਹੁਣ ਉਹੀ ਕੁੜੀ ਜਿੱਦ ਕਰੀ ਬੈਠੀ, ਕਹਿੰਦੀ ਮੰਮੀ ਮੈਂ ਤਾਂ ਆਪਣਾ ਲਹਿੰਗਾ ਲੈਣਾ ਮੈਂ ਕਿਰਾਏ ਦਾ ਨੀ ਲੈਣਾ, ਕਹਿੰਦੀ ਕਿ ਪਤਾ ਨੀ ਕਿੰਨੇ- ਕਿੰਨੇ ਪਾਇਆ ਹੁੰਦਾ। ਮੈਂ ਨੀ ਪਾਉਣਾ ਕਿਸੇ ਦਾ, ਉਹਨੇ ਸਾਰੀ ਉਮਰ ਕਿਸੇ ਦਾ ਕੱਪੜਾ ਪਾਇਆ ਵੀ ਨੀ, ਹੁਣ ਰੋਲਾ ਹੈਗਾ। ਪਰ ਮੈਨੂੰ ਇਹ, ਜਿੱਥੇ ਮੇਰਾ ਵ-ਵੀਹ ਹਜ਼ਾਰ 'ਚ ਸਰੇਗਾ, ਉੱਥੇ ਮੇਰਾ ਹੁਣ ਸੱਤਰ- ਅੱਸੀ ਹਜ਼ਾਰ ਰੁਪਇਆ ਲੱਗ ਜਾਣਾ।
ਹਾਂ ਉਹ ਤੇ ਹੈਗਾ, ਸਿਰਫ ਲਹਿੰਗਾ ਲਹ ਨਈ ਅੱਜ-ਕੱਲ੍ਹ ਲਹਿੰਗੇ ਦੇ ਰੇਟ ਬਹੁਤ ਵਧੇ ਹੋਏ ਨੇ, ਕਿਉਂਕਿ ਇੰਨੀ- ਇੰਨੀ ਜ਼ਿਆਦਾ ਸਹਾਇਆ ਹੈਗੀ ਇੰਨੇ ਤੇ ਵਿਆਹ ਹੈਗੇ ਨੇ, ਇਹ ਸਭ
ਨਵੰਬਰ, ਦਸੰਬਰ ਤੇ ਪੂਰਾ ਹੀ ਭਰਿਆ ਹੋਇਆ, ਵਿਆਹ ਨਾਲ।
ਪੂਰਾ ਹਾਂ, ਉਹੀ ਤਾਂ ਸਾਡੇ ਤਾਂ ਫੰਕਸ਼ਨ ਵੀ ਬਥੇਰੇ ਕਰਦੇ ਨੇ, ਪੰਜਾਬੀਆਂ 'ਚ ਜਾਗੋ
ਹਾਂ ਸਹੀ ਗੱਲ ਹੈ, ਸਹੀ ਗੱਲ ਹੈ, ਜਾਗੋ, ਕੜੋਲੀ, ਫਿਰ ਸਗਨ, ਵਿਆਹ ਹਲਦੀ, ਮਹਿੰਦੀ ਸਭ ਵਾਸਤੇ ਕੱਪੜਿਆਂ ਦਾ ਤੇ ਮਤਲਬ
ਕੱਪੜਿਆਂ ਦਾ ਤੇ, ਭੰਡਾਰਾ ਚਾਹੀਦਾ ਨਾ।
ਬਸ ਚਾਹੀਦਾ ਹੀ-ਚਾਹੀਦਾ ਏ, ਚਾਹੇ ਕੁਛ ਵੀ ਹੋਵੇ।
ਹਾਂ। ਉਹੀ ਮੈਂ ਇਹੀ ਪੁੱਛਣਾ ਸੀਗਾ, ਮੈਂ ਕਿਹਾ, ਜਿਵੇਂ ਕੋ
ਕੱਪੜਿਆਂ ਬਿਨਾਂ ਬਿਲਕੁਲ ਨਹੀਂ ਸਰ ਸਕਦਾ, ਅਸੀਂ ਤੇ ਹਰ ਟਾਈਮ ਨਵੇਂ- ਨਵੇਂ -ਨਵੇਂ ਹੀ ਸੋਚਦੇ ਰਹਿੰਦੇ ਹਾਂ।
ਤਾਂਹੀ ਅਸੀਂ ਭੁੱਖੀਆਂ ਕਹਿ ਲਾਨੀ ਹ, ਕੱਪੜਿਆਂ ਦੀਆਂ। ਆਦਮੀ ਕਹਿੰਦੇ ਨੇ, ਇਹ ਤੇ ਭੁਖੀਆਂ ਨੇ ਕੱਪੜਿਆਂ ਦੀਆਂ, ਹੋਰ ਕੁਛ ਨੀ ਚਾਹੀਦਾ ਇਹਨਾਂ ਨੂੰ।
ਸੱਚ, ਮੇਰੇ ਹਸਬੈਂਡ ਤੇ ਆਪ ਕਹਿੰਦੇ ਨੇ, ਤੈਨੂੰ ਰੋਟੀ ਮਿਲੇ ਨਾ ਮਿਲੇ ਸੂਟ ਜਰੂਰ, ਮਿਲਣਾ ਚਾਹੀਦਾ ਨਾ।
ਅੱਛਾ ਵੈਸੇ ਦੇਖੋ, ਇੱਕ ਜੇ ਹੁਣ ਅਸੀਂ ਗਰਮੀ ਦੇ ਹੁਣ ਸੂਟ ਸਵਾਏ ਨੇ, 'ਤੇ ਇਹ ਆਉਂਦੀ ਗਰਮੀ ਤੱਕ ਕਿ ਕਿਥੇ ਚੱਲਣੇ, ਹਰ ਗਰਮੀ 'ਚ ਨਵਾ ਚਹੀਦਾ ਕੱਪੜਾ।
ਹਰ ਗਰਮੀ 'ਚ, ਹਰ ਸਰਦੀ ਵਿੱਚ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂ, ਹੋਰ ਤੁਹਾਡੇ ਘਰ ਵਿਆਹ 'ਚ ਕਿਹੜੀ- ਕਿਹੜੀ ਰਸਮਾਂ ਹਉਂਦੀਆਂ ਨੇ, ਕੀ -ਕੀ ਹੁੰਦਾ ਹੈ?
ਤਾਂ, ਸਾਰਾ ਕੁਛ ਹੁੰਦਾ ਪੰਜਾਬੀ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਪਹਿਲੇ ਸਾਡੇ ਮੈਂ-ਮੈਂ ਤਾਂ ਤੁਹਾਡੇ ਕੋਲ ਇਹ ਪੁੱਛਣਾ ਸੀ, ਜਿਵੇਂ ਕੁਵਾਰ- ਧੋਤੀ ਲੈ ਕੇ ਆਉਂਦੇ ਨੇ ਹਨਾ, ਉਹ ਜਵਾਈ ਆਉਣਗੇ ਉਹਨਾਂ ਦੇ। ਦੇ ਜਵਾਈ- ਜਿਜੇ, ਮੁੰਡੇ ਦੇ ਜੀਜੇ, ਹਾਂ ਤੇ ਉਹ ਉਹਨਾਂ ਨੂੰ ਕੱਪੜੇ-ਕੁੱਪੜੇ ਦੇਈ ਦੇ ਨੇ, ਗਿਫਟ ਵਗੈਰਾ ਦੇਈ ਦੇ ਨੇ?
ਅਹ, ਉਹਨਾਂ ਨੂੰ ਨਾ ਚਾਹੇ ਤੁਸੀਂ ਸਗਨ ਪਾ ਦੋ, ਜਾਂ ਕੱਪੜੇ ਦੇ ਸਕਦੇ ਹੋ ਤੇ ਕੱ ਕੱਪੜੇ ਦੇ ਦੋ, ਵੈਸੇ ਤਾਂ ਅਸੀਂ ਤੇ ਸਗਨ ਹੀ ਦਿੱਤਾ ਸੀ। ਮੇਰੀ ਸਿਸਟਰ ਦਾ ਵੀ ਵਿਆਹ ਹੋਇਆ ਸੀ, ਤੇ ਅਸੀਂ ਤੇ ਉਹਨਾਂ ਨੂੰ ਸਗਨ ਹੀ ਦਿੱਤਾ ਸੀ ਸਭ ਨੂੰ। ਜੋ ਵੀ ਆਏ ਸੀ, ਸਭ ਨੂੰ ਦਿੱਤਾ ਸੀ, ਉਹਨਾਂ ਦਾ ਵੈਲਕਮ ਕੀਤਾ ਸੀ, ਔਰ ਬਾਕੀ ਉਹਨਾਂ ਦਾ ਖਾਣ- ਪੀਣ ਦਾ ਸਾਰਾ ਇੰਤਜ਼ਾਮ ਕੀਤਾ ਸੀ। ਉਹਨਾਂ ਨੇ ਆਪਣੀ ਰਸਮ ਕੀਤੀ, ਮਹਿੰਦੀ ਵਗੈਰਾ ਲਗਾਈ।
ਨਹੀਂ ਸਾਡੇ ਤਾਂ ਜਿਵੇਂ, ਕਵਾਰ-ਧੋਤੀ ਦੇ ਕੇ ਜਾਣਗੀਆਂ ਨਾ, ਇਹਨਾ -ਉਹਨਾ 'ਚ ਪਤਾ ਕਿ ਰਿਤ ਹੈਗੀ ਬੀ ਇੱਕ, ਪੰਜੇਬ ਦੇ ਕੇ ਜਾਣਗੇ ਪੈਰਾਂ ਦੀ।
ਹਾਂਜੀ?
ਇੱਕ ਪੰਜੇਬ ਦੇ ਕੇ ਜਾਣਗੇ ਪੈਰਾਂ ਦੀ, ਇੱਕ ਕਹਿੰਦੇ ਸਾਡੇ 'ਚ ਨਾ ਫੇਰਿਆਂ ਤੇ ਪੈਂਦੀ ਏ।
ਅੱਛਾ ਅੱਛਾ, ਨਹੀਂ ਮੇਰੀ ਸਿਸਟਰ ਬ ਨੇ ਹਾਂ ਦੋਨੋ ਆਇਆ ਸੀ, ਦੋਨੋ ਵੀ ਪੂਰਾ ਪਾਇਲ ਦਾ ਪੇਅਰ ਹੀ ਦਿੱਤਾ
ਹਾਂਂ ਸ, ਮੈਂ ਵੀ ਹੁਣ ਤੱਕ ਜਿੰਨੇ ਵੀ ਵਿਆਹ ਦੇਖੇ ਨੇ ਸਾਰਿਆਂ ਚ ਅਹੀ ਜੋੜਾ ਹੀ ਦੇਈਦਾ। ਇਹਨਾਂ ਚ ਅਲੱਗ ਹੀ ਰਿਵਾਜ ਹੈਗਾ ਕਹਿੰਦੇ ਸਾਡੇ ਚ ਇ ਇੱਕ ਦਿੰਦੇ ਨੇ ਤੇ ਇੱਕ ਸਾਡੇ ਫੇਰਿਆਂ ਚ ਪਾਉਂਦੇ ਨੇ ਮੈਂ ਕਿਹਾ ਚਲੋ ਜਿਵੇਂ ਤੁਹਾਡਾ ਰਵਾਜ ਅਸਾਡੇ ਰਿਵਾਜ ਥੋੜਾ ਚੱਲਣੇ ਇੱਥੇ
ਨੀ ਰੀਤ ਹੁੰਦੀ ਏ ਵੈਸੇ ਤੇ ਅਹ ਸਾਡੇ ਵਾਰੀ ਤੇ ਦੋਨੋ ਹੀ ਹੋਈ। ਸੀ, ਮੇਰਾ ਵੀ ਵਿਆਹ ਹੋਇਆ ਤੇ
ਪਾਂਗੇ ਇੱਕ ਪਾਇਲ, ਮੈਂ ਕਿਹਾ ਏ ਕਿ ਡਰਮ
ਸਹੀ ਗੱਲ ਹੈ।
ਆਹ, ਤੇ ਕਹਿੰਦੇ ਜਿਹੜੇ ਚੋਲ ਚੂਲ ਦੇ ਕੇ ਜਾਣਗੇ ਉਹ ਬਣਾ ਕੇ ਜਦੋ ਤੁਸੀਂ ਚੂੜਾ ਪਾਓਗੇ ਸਾਰਿਆਂ ਦਾ ਮੂੰਹ ਮਿੱ ਠਾ ਕਰ ਲੈਣਾ ਉਸੇ ਚਲਾਂ ਨਾਲ,
ਅੱਛਾ ਜੀ।
ਮੈਂ ਕਿਹਾ, ਇਹਨਾਂ ਦੇ ਥੋੜੇ ਜੇ ਰਵਾਜ਼ ਅਲੱਗ ਲਗਦੇ ਪਏ ਨੇ ਮੈਨੂੰ।
ਚੂੜਾ ਤੇ ਮਾਮਾ ਜੀ ਪਾਂਦੇ ਨੇ ਮਾਮਾ ਜੀ ਲੈ ਕੇ ਆਣਗੇ
ਚੂੜੇ ਤਾ ਮਾਮਾ ਹਾਂ ਸਾਡੇ ਮਾਮੇ ਹੀ ਪਾਂਦੇ ਸਾਰਿਆਂ ਚ ਮਾਮੇ ਪਾਂਦੇ।
ਅੱਜ ਕੱਲ ਜਿਹੜ ਚੂੜਾ ਹੈਗਾ ਨਾ ਵੈਸੇ ਵੀ ਥੋੜਾ ਸਿੰਪਲ, ਸਿੰਪਲ ਹੀ ਚੱਲ ਰਿਹਾ ਕੋਈ ਵੀ ਜ਼ਿਆਦਾ ਸਟੋਨ ਵਗੈਰਾ ਵਾਲਾ ਕੋਈ ਪਸੰਦ ਨਹੀ ਕਰਦਾ।
ਆ ਰਹੇ ਨਹੀਂ ੳਹ ਗਵਾਰੂ ਜੇ ਉਹ ਨੀ ਹੁਣ ਕੋਈ ਵੀ ਨੀ ਪਾਂਦਾ।
ਅਹ ਮੈਂ ਵੀ ਆਪਣੇ ਵਿਆਹ ਤੇ ਪਾਇਆ ਸੀ ਬਿਲਕੁਲ ਸਿੰਪਲ ਪਲੇਨ ਚੂੜਾ ਪਾਇਆ ਸੀ ਬਸ ਅੱਗੇ ਪਿੱਛੇ ਇੱਕ, ਇਕ ਸੋਹਣਾ, ਬੜਾ ਪਿਆਰਾ ਸ ਕੁੰਦਨ ਦਾ ਕੜਾ ਹੈਗਾ
ਹਾਂ-ਹਾਂ ਮੇਰੇ ਵੀ ਸਾਡੇ ਸਾਡੇ ਵੀ ਜਿਵੇਂ, ਜਿਵੇ ਕੁੜੀ ਕਹਿੰਦੀ ਆ ਨਾ ਵੀ ਮ ਮਾਮੀ ਆ ਪਹਿਲੇ ਦੇਖਦੇ ਨੇ ਨਾ ਸਾਡੇ ਚੂੜਾ ਕਿਵੇਂ ਦਾ ਹੁੰਦੈ।
ਹਾਂ, ਮੈਂ ਤੇ ਪਸੰਦ ਕਰ ਲਿੱਤਾ ਸੀ ਆਪਣੇ ਵਿਆਹ ਤੇ ਖੁਦ ਹੀ ਪਸੰਦ ਕਰ ਲਿਤਾ ਸੀ ਲੇਕਿਨ ਵੱਡੇ ਸਾਈਜ਼ ਦਾ ਹੈਨਾ, ਵੱਡੇ ਸਾਈਜ਼ ਦਾ ਦੇਖ ਕੇ ਪਸੰਦ ਕਰ ਲਤਾ ਸੀ ਤੇ ਉਹ ਮੇਰਾ ਸਾਈਜ਼ ਛੋਟਾ ਲਿਆ।
ਹਾਂ, ਸਾਡੀ ਵੀ ਕੁੜੀ ਨੇ ਮਤਲਬ ਕੀ ਫੋਟੋ ਭੇਜ ਦੀ ਏ, ਆਪਣੀ ਮਾਮੀ ਨੂੰ ਲੁਧਿਆਣੇ ਕਹਿੰਦੀ ਮਾਮੀ ਮੇਰੇ ਵਸਤੇ ਏਦਾਂ ਦਾ ਚੂੜਾ ਲਿਆਈ। ਮਧੀ ਚਾਂਡ ਕੇ ਉਹ ਕਹਿੰਦੀ ਸੀ ਪਾਣੈ, ਹਾਂ। ਤੇ ਅਸੀ ਤਾਂ ਹਾਂ ਈ ਪੰਜਾਬ ਤੋਂ।
ਹਾਂ, ਸਹੀ ਗੱਲ ਏ।
ਹਾਂ। ਕਹਿੰਦੀ ਲੁਧਿਆਣੋ ਚੂੜਾ ਆਣਾ ਚਾਹੀਦਾ ਵਧੀਆ ਮੈਂ ਕਿਹਾ ਚੱਲ ਜੋ ਵੀ ਕੁੜੀ ਜੋ ਇੱਛਾਵਾਂ ਪੂਰੀਆਂ ਕਰੇ ਬੰਦਾ
ਹਾਂ, ਬਿਲਕੁਲ ਸਹੀ ਗੱਲ ਏ ਔਰ ਅੱਜ ਕੱਲ ਤੇ ਹਲਦੀ ਵਿੱਚ ਵੀ ਕੋਈ ਯੈਲੋ ਕਲਰ ਪਾ ਕੇ ਰਾਜ਼ੀ ਨਹੀ ਐ। ਹਰ ਕੋਈ ਕਹੇਗਾ ਕੋਈ ਡਿਫਰੈਂਟ
ਨਾ, ਨਾ ਸਾਡੇ ਹੋ ਗਿਐ ਵ ਲੈਵਂਡਰ ਕਲਰ ਯੂਜ ਕਿ
ਹਾਂ ਲਵੈਂਡਰ, ਉਹੀ ਤੇ ਮੈਂ ਕਹਿ ਰਹੀ ਆ ਅੱਜ ਕੱਲ ਕੋਈ ਯੈਲੋ ਨੀ ਰਹਿੰਦਾ ਸਭ ਸਮਝਦੇ ਕਿ ਹੁਣ ਯੈ ਯੈਲੋ, ਯੈਲੋ ਬਹੁਤ ਓਲਡ ਹੋ ਗਿਆ। ਲਵੈਡਰ ਕਲਰ ਹੋ ਗਿਆ, ਸਕਾਈ ਕਲਰ ਹੋ ਗਿਆ ਹੁਣ ਸਭ ਲੋਗ ਇਹ ਹੀ ਡਿਸਾਈਡ ਕਰਦੇ। ਤੁਸੀਂ ਕਿਵੇਂ ਕੀਤਾ ਮਤਲਬ ਹਲ ਹਲਦੀ ਦਾ ਅਰੇਂਜਮੈਂਟ ਕਿਵੇਂ ਕੀਤਾ ਪੂਲ ਦੇ ਸਾਈਡ ਕੀਤਾ ਜਾਂ ਨੋਰਮਲੀ ਘਰ ਏ।
ਨਹੀ, ਨਹੀਂ, ਨੀ ਘਰ ਨੀ ਕੀਤਾ ਅਸੀਂ ਹੋਟਲ ਚ ਹੀ ਕੀਤਾ ਹਲਦੀ ਦਾ, ਹੁਣੇ ਨਾਲ ਬੁਕਿੰਗ ਕਰਾਂਗੇ ਤੇ ਟੈਮ ਸਿਰ ਹੀ ਮਿਲ ਜੇ ਗਾ ਨਾ ਉੱਥੇ ਸਾਡਾ ਸਾਰਾ ਮਤ ਕਿ ਦਿਨ ਦੀ ਸਾਡੀ ਓਥੇ ਹੈਲਦੀ ਹੈ ਸਾਰੀ ਡੈਕੋਰੇਟ ਵੀ ਸਾਰੀ
ਵਿਆਹ ਤੇ ਤੁਹਾਡੇ ਉੱਥੇ ਦੁਪਹਿਰੇ ਦਾ ਹੀ ਹੁੰਦਾ ਹੈਏਗਾ ਆਨੰਦ ਕਾਰਜ ਹੋਣਾ ਏ ਤੇ। ਰਾਤ ਨੂੰ ਹੈ, ਔਰ ਕੀ ਕਹਿੰਦੇ ਨੇ?
ਵਿਆਹ ਰਾਤ ਦਾ, ਆਨੰਦ ਕਾਰਜ ਸਵੇਰੇ ਚਾਰ ਵਜੇ ਹਾਂ ਅੰਮ੍ਰਿਤ ਵੇਲੇ।
ਏ ਤੇ ਸਭ ਤੋਂ ਵਧੀਆ ਹੈਗਾ, ਮੇਰਾ ਵਿਆਹ ਦਿਨ ਤੇ ਹੋਇਆ ਸੀ ਮੈਨੂੰ ਬਿਲਕੁਲ ਨੀ ਅੱਛਾ ਲੱਗ ਰਿਹਾ ਸੀ।
ਘੱਟੇ ਨੂੰ ਤੇ ਰਾਤ ਦਾ ਵਿਆਹ ਤੇ ਸਵੇਰੇ ਸਾਢੇ ਚਾਰ- ਪੰਜ ਵਜੇ ਉਹ ਕਹਿ ਰਹੇ ਗੁਰਦੁਆਰਾ ਸੀ ਗੁਰਦੁਆਰਾ ਸਾਹਿਬ ਆਪਣਾ ਕਰ ਲਾਂਗੇ।
ਬਹੁਤ ਵਧੀਆ ਗੱਲ ਹੈ ਪ੍ਰਕਾਸ਼ ਟਾਈਮ ਤੇ ਫੇਰੇ ਹੋਏਗੇ, ਔਰ ਸਭ ਅੱਛਾ ਲੱਗਦਾ ਬਹੁਤ
ਪਤਾ ਕੀ ਮੈਨੂੰ ਅੱਛਾ ਸਬ ਤੋ ਜਿਆਦਾ ਸਿਸਟਮ ਓ ਕਹਿੰਦੇ, ਅਸੀਂ ਮੈਰਿਜ ਸਰਟੀਫਿਕੇਟ ਨਾਲੋਂ-ਨਾਲ ਦੇ ਦਿਆਂਗੇ ਤੁਹਾਨੂੰ।
ਮੈਰਿਜ ਸਰਟੀਕੇਟ ਵੈਸ ਵੀ ਤਿੰਨ-ਚਾਰ ਦਿਨ ਬਾਦ ਜਾਕੇ ਕੇ ਲੈ ਲਓ ਮੈਂ ਵੀ ਤਿੰਨ ਚਾਰ ਦਿਨ ਬਾਦ ਜਾ ਕੇ ਲੈ ਲਿੱਤਾ ਸੀ। ਬਹੁਤ ਆਰਾਮ ਨਾਲ ਮਿਲ ਜਾਂਦਾ ਔਰ ਵੈਸੇ ਉਹ ਪਤਾ ਕਹਿੰਦੇ ਨੇ ਗੁਰਦੁਆਰੇ ਵਾਲਾ ਨਾ ਹਾਂ, ਗੁਰਦੁਆਰੇ ਵਾਲਾ ਲੀਗਲ ਨਹੀਂ ਹੁੰਦਾ ਤੁਹਾਨੂੰ ਕੋਰਟ ਤੋਂ ਬਣਵਾਣਾ ਹੀ ਬਣਵਾਨਣਾ ਪਏਗਾ।
ਅੱਛਾ।
ਹਾਂ, ਅ ਗੁਰਦੁਆਰੇ ਵਾਲਾ ਲੀਗਲ ਨਹੀਂ ਮੰਨਿਆ ਜਾਂਦਾ।
ਠੀਕ ਹੈ, ਮੈ ਗੁਰੂਦਵਾਰੇ ਵਾਲਾ ਦੁਬਾਰਾ ਬਣਵਾਉਣਾ ਪੈਗਾ ਫਿਰ ਕੋਟ ਤੋਂ ਹੀ ਹੈਨਾ। ਅੱਛਾ, ਅਹ ਸਰਟੀਫਿਕੇਟ ਕੁੜੀ ਵਾਲੇ ਬਣਵਾਉਂਦੇ ਆ ਕਿ ਮੁੰਡੇ ਵਲੇ
ਹਾਂ, ਉਹ ਤਾਂ ਮੁੰਡੇ ਵਾਲੇ ਹੀ ਬਣਵਾਾਂਗੇ ਨਾ ਵਿਆਹ ਦਾ ਕਾਢ ਲੱਗਦਾ ਉਹਦੇ ਵਿੱਚ। ਬਾਕੀ ਕੁਛ ਕੁਛ ਡਾਕੂਮੈਂਟਸ ਲੱਗਦੇ ਨੇ ਉਹ ਤੇ ਜੋ ਬਣਵਾਏਗਾ ਨਾ ਵਕੀਲ ਉਹਦੇ ਤੋਂ ਪੁੱਛ ਲੈਣਾ।
ਹਾਂ, ਇਹ ਵੀ ਪੁੱਛਾਂਗੇ। ਕਿਉਂਕਿ ਇਹ ਤਾਂ ਸਭ ਤੋਂ ਪਹਿਲੇ ਜ਼ਰੂ ਚਾਹੀਦੇ ਹੁੰਦੇ ਕਾਗਜਾਤ ਤੇ।
ਹਾਂ, ਬਸ-ਬਸ ਕੋਈ ਐਸਾ ਵੀ ਨਹੀਂ ਲੱਗ ਬਸ ਵਿਆਹ ਦਾ ਕਾਰਡ ਹੀ ਲੱਗਦਾ ਔਰ ਨੋਰਮਲ ਆਧਾਰ ਕਾਰਡ ਵਗੈਰਾ ਬਸ ਇਸ ਇਹੀ ਕੁੱਛ ਲੱਗਦਾ ਔਰ ਕੁਛ ਨੀ ਲੱਗਦਾ, ਆਰਾਮ ਨਾਲ ਬਣ ਜਾਂਦਾ ਅੱਜ ਕੱਲ ਤੇ ਤੁਰੰਤ ਬਣ ਜਾਂਦੇ ਨੇ ਦੋ ਦਿਨ ਵਿੱਚ ਹੱਥ ਵਿੱਚ ਮਿਲ ਜਾਂਦਾ।
ਹਾਂ, ਮੁੰਡੇ ਦੀ ਵਾਰੀ ਸਾਡੇ ਕੱਢਦੇ ਨੇ ਘਟੋਲੀ ਔਰ ਕੁੜੀ ਵਾਲੇ ਕੱਢਾਂਗੇ ਜਾਗੋ
ਅੱਛਾ ਜੀ, ਸਾਡੀ ਅ ਸਾਡੇ ਇੱਥੇ ਨਾ ਜਾਗੋ ਬੜੀ ਘਟ ਲੋਕ ਕਰਦੇ ਨੇ ਲੇਕਿਨ ਮੈਨੂੰ ਬੜੀ ਪਸੰਦ ਹੈ।
ਨਹੀਂ, ਅਸੀ ਤਾਂ ਕੱਢਦੇ ਹਾਂ ਜਾਗੋ ਜ਼ਰੂਰ ਕੱਢਦੇ ਹਾਂ, ਸਾਡੇ ਮਾਮੀਆਂ ਲਿਆਂਦੀਆਂ ਹੁੰਦੀਆਂ ਜਾਗੋ। ਜਾਗੋ ਈ ਮਾਮੀਆਂ ਹੀ ਲਿਆਂਦੀਆਂ ਭਾਬੀਆਂ, ਮਾਮੀਆਂ ਰਲ ਕੇ ਚੱਕਦੀਆਂ ਸਾਰੀਆਂ ਸ
ਭਾਬੀਆਂ ਹੈਨਾ
ਕਹਿਣੀ ਹਾਂ, ਤੇ ਪੂਰੀ ਰਾਤੀ ਦੋ ਢਾਈ ਵਜੇ ਤੱਕ ਇਹਨਾਂ ਨੇ ਗਲੀ ਚ ਤਹਿਲਕਾ ਮਚਾਉਣਾ।
ਆਏ ਸਹੀ ਹੈ ਫੇਰ ਤੇ ਮਜ਼ੇ ਹੀ ਆਉਣਗੇ
ਉਹ ਤਿੰਨ ਰਾਤਾਂ ਲਗਾਤਾਰ ਨਹੀਂ ਸੋਣਾ ਆਪਾਂ ਦੇਖਲੋ, ਇੱਕ ਰਾਤ ਸਾਡੀ ਜੱਗ ਹੋ ਜਾਣੀ। ਦੂਜੀ ਰਾਤ ਸਾਡਾ ਡੀਜੇ ਪਾਲਟੀ ਹੋ ਜਾਣੀ ਤੀਜੀ ਰਾਤ ਦਾ ਸਾਡਾ ਵਿਆਹ ਹੈਗਾ।
ਚਲੋ ਬਹੁਤ ਵਧੀਆ। ਨਹੀਂ, ਸਹੀ ਗੱਲ ਏ ਪਹਿਲੇ ਹੀ ਆਪ ਨਿ ਨਿਰੰਦਰ ਪੂਰੀ ਕਰਕੇ ਰੱਖ ਲਿਆ ਜੇ।
ਪਤਾ ਕਿ ਅੱਜ-ਕੱਲ ਟਾਈਮ ਏਸਾ ਟਮਿਮ ਸਿਰ ਬੁੱਕ ਕਰਾ ਲੋ, ਐਟ ਏ ਟਾਈਮ ਮਿਲਦੇ ਨੀ ਵੈਂਕਟ ਵਗੈਰਾ।
ਬਿਲਕੁਲ ਸਹੀ ਗੱਲ ਹੈ ਸਭ ਕੁਛ ਟਾਈਮ ਨਾਲ ਕਰਾਉਣਾ ਬਹੁਤ ਜ਼ਰੂਰੀ ਹੈ ਵਰਨਾ ਵਿੱਚ ਬੜੀ ਦਿੱਕਤ ਹੁੰਦੀ ਹੈ।
ਬਹੁਤ ਜੀ ਬਹੁਤ। ਹੋਰ ਮੈਂ ਕਿਹਾ ਚਾ ਲੈਣ-ਦੇਂਦੇ ਕੱਪੜੇ ਆਪਾਂ ਉੱਥੋਂ ਲਿਆਵਾਂਗੇ, ਅੰਬਾਲੇ ਵਗੈਰਾ ਤੋਂ ਮਿਲ ਜਾਂਦੇ ਥੋੜੇ ਠੀਕ-ਠੀਕ।
ਹਾਂ।
ਤੇ, ਬਾਕੀ ਦਾ ਅਸੀਂ ਜਿਆਦਾ ਪੰਜਾਬ ਤੋਂ ਹੀ ਕਰਵਾਂਗੇ। ਸ਼ੋਪਿੰਗ ਸਾਰੀ ਨਾ
ਵਧੀਆ, ਹੋਰ ਕੀ ਸਭ ਤੋਂ ਵਧੀਆ ਗੱਲ। ਪੰਜਾਬ ਤੇ ਵੈਸੇ ਹੀ ਇਨਾ ਸੋਹਣਾ ਹੈਗਾ। ਸਭ ਕੁਛ ਹੀ ਅੱਛਾ ਮਿਲਦਾ ਉੱਥੇ ਤੇ
ਵੀ ਥੋੜਾ ਸੋਨਾ ਸਸਤਾ ਹੋ ਜਾਵੇ। ਜ ਜੇ
ਹਾਂ, ਵੈਸੇ ਮੈਂ ਸਹੀ ਦੱਸਾਂ ਤੇ ਗੋਲਡ ਤੇ ਸਭ ਤੋਂ ਲੋ ਰੇਟ ਤੇ ਚੱਲ ਰਿਹਾ। ਇਸ ਟਾਈਮ ਹੀ ਲੈ ਲਓ। ਇਸ ਤੋਂ ਬਾਅਦ ਲਓਗੇ ਤਾਂ ਮਹਿੰਗਾ ਹੀ ਹੋਏਗਾ।
ਹਜੇ, ਕਿਹੜਾ ਲੋ ਏ ਜੇ ਹਜੇ ਵੀ ਡੇਢ ਤੇ ਹੀ ਹੈਗਾ।
ਨਹੀਂ-ਨਹੀਂ ਡੇਢ ਤੇ ਨਹੀਂ ਹੈਗਾ। ਥੋੜਾ ਦੇਖੋ ਚੈੱਕ ਕਰਵਾਨੋ ਜ਼ਰਾ ਕਿਸੇ ਤੋਂ। ਹਾਲੇ, ਥੋੜਾ ਸ ਲੋਅ ਚੱਲ ਰਿਹਾ।
ਉਮੀਦ ਹੈਗੀ, ਸ਼ਾਇਦ ਹੋਰ -ਹੋਰ ਲੋਅ ਨਹੀਂ ਹੋਏਗਾ, ਅੱਗੇ ਸ਼ਰਾਧਾ ਤੱਕ ਹੋਰ ਲੋਅ ਹੋ ਜਾਏਗਾ। ਕਿਉਂਕਿ, ਹਜੇ ਸਾਡੇ ਤਾਂ ਪਏ ਨੇ ਨਾ ਤਿੰਨ -ਚਾਰ ਮਹੀਨੇ ਤਾਂ ਪਏ ਨੇ ਹਜੇ।
ਹਾਂ -ਹਾਂ।
ਹੋ।
ਹੋਰ, ਸਭ ਚਲੋ ਤੁਹਾਨੂੰ ਬਹੁਤ- ਬਹੁਤ ਮੁਬਾਰਕਾਂ ਠੀਕ ਹੈ।
ਹਾਂਜੀ।
ਠੀਕ ਹੈ। ਫਿਰ ਕਰਦੇ ਆ, ਆਰਾਮ ਨਾਲ ਗੱਲ ਹੋਰ। ਓਕੇ, ਜੀ ਸਤ ਸ੍ਰੀ ਅਕਾਲ, ਹਾਂਜੀ ਓਕੇ ਜੀ।